ਹਾਂਜੀ
ਜੀ ਹੋਰ ਠੀਕ ਠਾਕ
ਹਾਂਜੀ ਵਧੀਆ ਜੀ ਤੁਸੀਂ ਸੁਣਾਓ
ਮੈਂ ਵਧੀਆ ਬਸ ਬੜੇ ਦਿਨ ਬਾਅਦ ਫੋਨ ਕੀਤਾ
ਹਾਂਜੀ ਬਸ ਭੈਣ ਜ ਕਿੰਨੇ ਦਿਨ ਹੋ ਗਏ ਸੀ ਮੈਂ ਯਾਦ ਕਰ ਰਹੀ ਸੀ ਕਿ ਤੁਹਾਨੂੰ ਤੁਹਾਡੇ ਕੋਲ ਵੀ ਸ਼ਾਇਦ ਆਈ ਦੀ ਸੀਗੀ ਤੇ ਉਹ ਬਸ ਮੈਂ ਅਟੈਂਡ ਨਹੀ ਕਰ ਪਾਈ ਤੇ ਮੈਂ ਕਿਹਾ ਚਲੋ ਪੁੱਛਾ ਭੈਣਜੀ ਕੰਮ ਸੀਗਾ ਫੋਨ ਤੁਸੀਂ ਕੀਤਾ ਤੇ ਤਾਂ ਮੈਂ ਤੁਹਾਨੂੰ ਕਾੱਲ ਕੀਤੀ ਸੀਗੀ
ਮੈਂ ਕੀਤਾ ਸੀ ਮੈਂ ਨਾ ਉਹ ਆਪਣਾ ਬਰਡੇ ਹੈਗਾ ਅਗਲੇ ਮਹੀਨੇ ਨਾ
ਕਿਦਾ ਬਰਡੇ ਹੈਗਾ ਕਿਹਦਾ ਹਾਂਜੀ, ਕਿਹਦਾ ਬਰਡੇ ਹੈਗਾ ਭੈਣ ਜੀ? ਕਿਹਦਾ ਬਰਡੇ ਹੈਗਾ ਭੈਣ ਜੀ? ਜੀ, ਵਾਜ਼ ਨੀ ਆਹ ਹੈਲੋ।
ਹੂੰ।
ਹਾਂਜੀ-ਹਾਂਜੀ, ਭੈਣਜ ਜੀ ਆਵਾਜ਼ ਨੀ ਆ ਰਹੀ ਕਿ?
ਹਾਂਜੀ-ਹਾਂਜੀ, ਹ-ਹ
ਮੈਂ ਤੁਹਾਨੂੰ ਇਹੀ ਦੱਸਣਾ ਸੀਗਾ, ਮੈਂ ਨਾ ਬਈ ਸਵੇਰੇ ਤੁਸੀਂ ਏਦਾਂ ਕਰੋ ਸਵੇਰੇ ਉੱਠਿਆ ਕਰੋ ਸੈਰ ਤੇ ਜਾਇਆ ਕਰੋ। ਮੈਂ ਵੀ ਸਟਾਰਟ ਕੀਤਾ ਹੁਣ ਸੈਰ ਤੇ ਜਾਣਾ ਹਾਂਜੀ, ਦੇਖੋ ਸਵੇਰੇ ਇੱਕ ਤਾਂ ਦੇਖੋ ਸਵੇਰੇ ਜਲਦੀ ਉੱਠਣ ਨਾਲ ਸਾਡਾ ਸਰੀਰ ਠੀਕ ਰਹਿੰਦਾ ਠੀਕ ਹੈ ਦੂਜਾ ਤੁਸੀਂ ਹੈ ਤਰ੍ਹਾਂ-ਤਾਜ਼ਾ ਮਹਿਸੂਸ ਕਰਦੇਓ ਹੈਨਾ, ਸਰੀਰ ਵੀ ਇੱਕਦਮ ਦੇਖੋ ਹੁਣ ਥੋੜ੍ਹਾ ਨਾ ਮੇਰਾ ਵੇਟ ਵੀ ਵੱਧ ਗਿਆ ਸੀਗਾ ਤੇ ਫਿਰ ਇਸ ਕਰਕੇ ਮੈਨੂੰ ਡਾਕਟਰ ਨੇ ਵੀ ਕਿਹਾ ਤੁਸੀਂ ਸਵੇਰੇ ਸੈਰ ਕਰੋ ਸਟਾਰਟ ਹਾਂਜੀ-ਹਾਂਜੀ ਤੇ ਮੈਂ ਫਿਰ ਸਵੇਰੇ ਵੀ ਮੋਰਨਿੰਗ ਵਾਕ ਤੇ ਜਾਂਦੀ ਹਾਂ। ਤੇ ਰਾਤ ਨੂੰ ਵੀ ਈਵਨਿੰਗ ਵਾਕ ਤੇ। ਹੋ ਗਿਆ ਆ ਥੋੜੇ ਦਿਨ। ਹਫ਼ਤਾ ਹੀ ਹੋਇਆ ਸਟਾਰਟ ਕੀਤਾ, ਕਾਫੀ ਮਤਲਬ ਰਿਜ਼ਲਟ ਮਿਲ ਗਿਆ ਅੱਛੇ ਹਾਂਜੀ-ਹਾਂਜੀ, ਤੇ ਮੈਂ ਥੋੜਾ ਡਾਇਟ ਪਲੈਨ ਵੀ ਲਿਆ ਵਾ ਤੇ ਉਹਦੇ ਅਕੋਰਡਿੰਗ ਮੈਂ ਫਿਰ ਕਰ ਰਹੀ ਹਾਂ, ਤੇ ਹੁਣ ਫਿਰ ਮੈਂ ਥੋੜਾ ਫਾਸਟ ਫੂਡ ਵੀ ਅਵਇਡ ਕੀਤਾ। ਤਦਾ ਫਾਸਟ ਫੂਡ ਨਾਲ ਮੇਰਾ ਵੇਟ ਇੰਨਾ ਹੋ ਗਿਆ ਸੀ। ਸੀਗਾ ਸਭ ਕਹਿਣ ਲੱਗ ਗਏ ਸੀ ਤੁਸੀਂ ਬਹੁਤ ਜ਼ਿਆਦਾ, ਹਾਂਜੀ।
ਜੀ ਹਾਂਜੀ ਅੱਛਾ, ਫੇਰ
ਉਹ ਬਸ ਫਿਰ ਤੁਹਾਨੂੰ ਪਤਾ ਹੈ ਹਾਂਜੀ, ਉਹ ਬਸ ਵੇਟ ਇਨਾ ਗੇਨ ਹੋ ਗਿਆ ਸੀ ਫਿਰ ਉਹਦੇ ਕਰਕੇ ਬਹੁਤ ਦਿੱਕਤ ਜਿ ਆਉਣ ਲੱਗ ਗਈ ਸੀਗੀ, ਤੇ ਫੇਿਰ ਮੈਂ ਡਾਕਟਰ ਨਾਲ ਕੀਤੀ ਗੱਲ, ਤੇ ਫਿਰ ਡਾਕਟਰ ਕਹਿੰਦੇ ਤੁਹਾਨੂੰ ਥੋੜਾ ਵੇਟ ਆਪਣਾ ਨਾ ਘਟਾਉਣਾ ਪੈਣਾ। ਤੇ ਫਿਰ ਮੈਂ ਕਿਹਾ, ਹਾਂਜੀ।
ਅੱਛਾ। ਨਹੀਂ, ਪਰ ਸਹੀ ਗੱਲ ਹੈਗੀ ਹੈ ਬਿਲ ਬਿਲਕੁਲ।
ਨਹੀਂ-ਨਹੀਂ ਫਿਰ ਮੈਂ ਤਾਂ ਹੀ ਹੁਣ ਸਟਾਰਟ ਕੀਤਾ, ਮੈਂ ਕਿਹਾ ਸਵੇਰੇ ਮਤਲਬ ਲੇਟ ਨਹੀਂ ਉੱਠਣਾ, ਇੱਕ ਤਾਂ ਟਾਈਮ ਨਾਲ ਉੱਠਣਾ, ਸਵੇਰੇ ਆਪਣਾ ਸੈਰ ਵਗੈਰਾ ਕਰਨੀ ਹੈ। ਫਿਰ ਐਕਸਰਸਾਈਜ਼ ਵਗੈਰਾ ਵੀ ਮੈਂ ਘਰ ਹੀ ਕਰ ਲੈਂਦੀ ਹ ਅਜੇ ਤਾਂ।
ਬੱਚੀਆਂ ਕਰਕੇ ਉੱਠਣ ਨੀ ਦੇ ਹੁੰਦਾ ਛੁੱਟੀਆਂ ਨੇ ਨਾ ਰਾਤੀ ਲੇਟ ਸੁਣਦੇ ਨੇ ਦੋ-ਦੋ ਵਜ ਜਾਂਦੇ ਨੇ। ਤਿੰਨ ਤਿੰਨ ਬੜੇ ਬੱਚੇ ਟੀ ਵੀ ਦੇੇਖਦੇ ਨੇ ਟੀਵ ਦੇਖਦੇ ਨੇ
ਭਾਈ ਥੋੜਾ ਛੋਟਾ ਜਿਹਾ ਵੀ। ਹਜੇ ਦੋ ਸਾਲ ਦਾ ਤਾਂ ਹੈਗਾ ਟੀ ਵੀ ਵੇਖਦੇ ਨੇ ਇਹਨਾਂ ਇਹਨਾਂ।
ਨਹੀਂ ਵੱਡੇ ਵੱਡੇ ਵਾਲਾ ਨਾ ਵੱਡੇ ਵਾਲਾ ਹਾਂਜੀ ਹਾਂਜੀ। ਅੱਛਾ। ਕੀ ਲੱਗਿਆ
ਹਾਂਜੀ ਉਹ ਵੀ ਬਸ ਐਨਾ ਕਹਿ ਰਹੀ ਸੀ ਬੱਚੇ ਨਾ ਦੇਖੋ ਟੀ ਵੀ ਨਾ ਦਿਖਾਇਆ ਕਰੋ ਉਹ ਟੀ ਵੀ ਦੇ ਤੁਹਾਨੂੰ ਪਤਾ ਕਿੰਨੇ। ਨੁਕਸਾਨ ਅੱਜ ਕੱਲ੍ਹ ਸੁਣਦੇ ਹੀ ਅਸੀਂ। ਹਾਂ ਟੀ ਵੀ ਵਗੈਰਾ ਤਾਂ ਮੈਂ ਔਲਰੈਡੀ ਕਰਦੀ ਹੋਈ ਹਾਂ ਮੈਂ ਬੱਚਿਆਂ ਨੂੰ ਨੀ ਦੇਖਣ ਦਿੰਦੀ।
ਸਾਡੇ ਬੱਚੇ ਤੇ ਵੇਖ ਦੇ।
ਹਾਂਜੀ ਨਹੀਂ ਨਹੀਂ ਅਸੀਂ ਤਾਂ ਬਿਲਕੁਲ। ਫੋਨ ਵਗੈਰਾ ਵੀ ਮੈਂ ਨੀ ਦਿੰਦੀ। ਕੋਸ਼ਿਸ਼ ਕਰਨੀ ਹੈ ਕਿ ਫੋਨ ਹਾਂਜੀ। ਇੰਡੋਰ ਗੇਮਸ ਖੇਲਦੇ ਨੇ ਕੈਰਮ ਬੋਰਡ। ਨਾਲ ਖੇਲ ਲਿਆ ਤੇ ਜਿੱਦਾਂ ਲੂਡੋ ਵਗੈਰਾ ਖੇਲ ਲੈਂਦੇ ਨੇ ਅੱਜ। ਕੱਲ।
ਨਹੀਂ ਸਾਡੇ ਤੇ ਐ ਵੇਖਦੇ। ਖੇਡਦੇ ਹੀ ਸਾਡੇ ਇੰਡੋਰ ਗੇਮਸ ਵੱਲ ਤਾਂ ਧਿਆਨ ਹੀ ਨਹੀਂ ਹੈ। ਜਿਆਦਾ ਰਾਤੀ ਵੇਖਦੇ ਨੇ ਟੀ ਵੀ ਹਾਂ ਜਾਂ ਆਪਣਾ ਬਾਹਰ ਗਲੀ ਤੁਸੀਂ ਪਤਾ ਕੀ ਕਰਿਆ ਕਰੋ ਨਹੀਂ ਸਗੋਂ ਬੱਚਿਆਂ ਨੂੰ ਬਾਹਰ ਵੀ ਕੱਢਿਆ ਕਰੋ।
ਉਹ ਤਾਂ ਮੈਂ ਆਊਟਡੋਰ ਗੇਮਸ ਬਾਰੇ ਜਾਣਦੀ ਨੀ ਤਾਂ ਕ੍ਰਿਕਟ ਵਗੈਰਾ ਹੁਣ ਉਹ ਤਾਂ ਘਰ ਨੀ ਕਿਤੇ ਲਿਆਉਣਾ ਤੁਹਾਨੂੰ ਪਤਾ। ਬਾਹਰ ਰਹੀ। ਖੇਲ ਹੋਣਾ ਬੈਡਮਿੰਟਨ ਹੋ ਗਿਆ ਫੁੱਟਬਾਲ। ਫੁਟਬਾਲ ਵਗੈਰਾ ਉਹ ਤਾਂ ਬਾਹਰ ਹੀ ਖੇਲਣ। ਜਾਂਦੇ ਨੇ ਜੇ।
ਹੈਆ।
ਗਰਮੀ ਅੱਜ ਕੱਲ੍ਹ‌।
ਨਹੀਂ ਨਹੀਂ ਜਿਸ। ਜਿਦਾਂ ਹੁਣ ਗਰਮੀ ਹੈ ਵੈਸੇ ਤੁਹਾਡੀ ਗੱਲ।
ਬਹੁਤ ਹੈਗੀ ਏ ਫੇਰ ਮੈਂ ਤਾਂ ਥੋੜ੍ਹਾ ਨਾ ਬਾਹਰ ਹੋਈ। ਕਿਹੜੀ ਕਰਨੀ ਆ।
ਹਾਂ ਬਿਲਕੁਲ।
ਗਰਮੀ ਕਰਕੇ, ਬਹੁਤ ਬੁਰਾ ਹਾਲ ਹੈ। ਲੈਨੀ ਨੀ।
ਹਾਂ ਨਹੀਂ ਵੈਸੇ ਵੀ, ਏਸ ਮੌਸਮ ਗਰਮੀ ਬੜੀ ਏ, ਨਿਕਲਣਾ ਹੀ ਨੀ ਚਾਹੀਦਾ ਬੱਚਿਆਂ ਨੂੰ। ਘਰ
ਹਾਂਜੀ। ਨਹੀਂ ਸਹੀ ਗੱਲ ਹੈ। ਹਾਂਜੀ ਨਹੀਂ- ਨਹੀਂ ਜੈਸ ਵੀ ਘਰੇ, ਟ੍ਰਿਕਸ ਵੀ ਕਰ ਰਹੀ ਉਹੀ ਦੇਨੇ ਆਂ, ਉਹੀ ਪ੍ਰੈਫਰ ਕਰਦੇ ਹਾਂ, ਕੋਲਡ ਡਰਿੰਕਸ ਵਗੈਰਾ ਨਹੀ ਦਿੰਦੇ ਘਰ ਮੈਂ ਬਣਾਇਆ ਤ ਸ਼ਰਬਤ ਜਿਹਾ ਹਾਂਜੀ ਸੋਂਫ਼ ਤੇ, ਓਦਾ
ਅੱਛਾ।
ਅਤੇ ਉਹੀ ਬੱਚਿਆਂ ਨੂੰ ਦੇਈਦਾ ਮਤਲਬ। ਉਹ, ਉਸ ਤੋਂ ਇਲਾਵਾ ਵੀ ਹੋਰ, ਹਾਂਜੀ। ਜੀ ਘਰ ਦਾ ਹੀ ਦੇਈਦਾ ਨਿੰਬੂ ਪਾਣੀ ਦਾ, ਤੇ ਇੱਕੋ ਓ ਆ
ਨਹੀਂ ਤੁਸੀਂ ਇੱਕ ਵਾਰੀ ਕਹਿ ਰਹੇ ਸੀ ਨਾ, ਜੀਰੇ ਵਾਲਾ ਕਿਵੇਂ ਹਾਂਜੀ ਉਹ ਕਿਵੇਂ ਬਣਾਂਦੇ? ਜੀਰੇ ਰੱਖ
ਉਹ, ਬਸ ਕੁਛ ਨੀ ਕਰਨਾ ਭੈਣ ਜੀ, ਉਹ ਕੁਛ ਨੀ ਕਰਨਾ ਸਿਰਫ ਜੀਰਾ ਲੈ ਹਨ ਨਾ ਲਾਹੋਰੀ ਜੀਰਾ ਵੈਸੇ ਤਾਂ, ਚਲੋ ਨੋਰਮਲ ਜੀਰਾ ਵੀ ਘਰ ਮ ਹੁੰਦਾ ਹੀ ਹੈ ਉਹਨੂੰ ਅਸੀਂ ਭੁੰਨ ਲੈਣਾ ਤੇ ਉਹਦੇ 'ਚ ਹਾਂ ਸੋੰਫ ਨੂੰ ਵੀ ਤੁਸੀਂ ਮਿਕਸੀ 'ਚ ਭੋ ਕਰ ਲੈਣਾ ਉਹਨੂੰ ਭੁੰਨਣਾ ਨ ਨਹੀਂ ਹੈ ਸੋਫ ਨੂੰ ਏਦਾਂ ਹੀ ਪੀਸ ਲੈਣਾ। ਤੇ ਜੀਰੇ ਨੂੰ ਭੁੰਨ ਕੇ ਪੀਸ ਲੈਣਾ ਹਾਂਜੀ, ਤੇ, ਵਿਚ ਨਾ ਮਿਸ਼ਰੀ ਲੈ ਲੈਂਨੀ ਆ, ਮਧਾਗੇ ਵਾਲੀ ਮਿਸ਼ਰੀ ਹੁੰਦੀ ਨਾ ਤੁਸੀਂ ਉਹ ਲਓ, ਠੰਡੀ ਹੁੰਦੀ ਹੈ, ਹਾਂ। ਵੈਸੇ ਪਾ ਸਕਦੇ ਹੋ ਭੈਣ ਜੀ।
ਚ, ਜ਼ਿਆਦਾ
ਉਹ ਜ਼ਿਆਦਾ ਫਾਇਦਾ ਕਰੇਗੀ ਹਾਂਜੀ। ਉਹ ਨਾ, ਠੰਡੀ ਹੁੰਦੀ ਹੈ ਉਹ ਉਹ ਵਧੀਆ ਕੰਮ ਕਰੇਗੀ। ਤੇ ਜਿਹੜੀ ਅਸੀਂ ਦੂਸਰੀ 'ਚ ਹਾਂ ਯੂਜ ੇ ਹ ਅਸੀਂ ਖੰਡ ਵਗੈਰਾ, ਉਹ ਥੋੜਾ ਨੁਕਸਾਨ ਹੀ ਕਰਦੀ, ਤਾਂ, ਮੈਂ ਤੁਹਾਨੂੰ ਪ੍ਰੈਰ ਰ ਕਰਾਂਗੇ ਤੁਸੀਂ ਉਹ ਮਿਸ਼ ਯੂਜ ਕਰੋਂਗੇ ਠੀਕ ਹੈ ਨਾ ਮਿਕਸੀ 'ਚ ਕਰਕੇ ਸਾਰਾ ਕੁਛ ਮਿਕਸ ਕਰ ਲੈਣਾ ਇਹਨਾਂ ਨੂੰ, ਤੇ ਵਿੱਚ ਥੋੜਾ ਕਾਲਾ ਨਮਕ ਵੀ ਮਿਕਸ ਕਰ ਲੈਣਾ ਵੇ, ਤੇ ਇਹ ਤੁਸੀਂ ਪਾਊਡਰ ਬਣਾ ਕੇ ਰੱਖ ਲੈਣਾ ਭੈਣਜੀ। ਤੇ, ਜਦੋਂ ਬੱਚੇ ਆਉਣ, ਤੁਸੀਂ ਥੋੜ੍ਹੀ ਜਿਹੀ ਆਈਸ-ਕਿਊਬ ਪਾਓ। ਠੀਕ ਹੈ, ਤੇ ਵਿੱਚ ਥੋੜ੍ਹਾ ਜਹਾ ਇੱਕ ਚਮਚ ਪਾੋਡਰ ਪਾਣਾ ਤੇ, ਅਗਰ ਹੋ ਸਕੇ ਤੇ, ਤੁਹਾਡੇ ਘਰ'ਚ ਸੋਡਾ ਵਾਟਰ ਹੈਗਾ ਹੈ, ਤੇ ਤੁਸੀਂ ਅਗਰ ਉਹ ਪਾਓਗੇ ਭੈਣ ਜੀ, ਮੈਂ ਕਹਿੰਨੀ ਹਾਂ, ਤੁਸੀਂ ਕੋਲਡ ਡਰਿੰਕ ਭੁੱਲ ਜਾਓਗੇ। ਇੰਨਾ ਸਵਾਦ ਟੇਸਟ ਉਹ ਤਾਂ ਮੈਂ ਕਹਿੰਦੇ ਬੱਚੇ ਤੁਹਾਨੂੰ ਕਹਿਣਗੇ ਮੰਮਾ ਇਹ ਕੀ ਬਣਾਇਆ ਤੁਸੀਂ ਕੋਲਡਰਿੰਕ ਪੀ ਭੁੱਲ ਜਾਏਗਾ ਤੁਹਾਡੇੱਚੇ
ਨਹੀਂ ਸਹੀ ਗੱਲ ਮੇਰੇ ਬੱਚੇ ਕੋਲਡ ਡਰਿੰਕ ਬੜੀ ਪੀਂਦੇ ਨੇ ਤੇ ਆਪਣਾ ਅਸੀਂ ਮੰਗਵਾ ਫੇਿਰ
ਸਿਹਤ ਵਾਸਤੇ ਘਰ ਬਣਾਓ ਹੋਰ ਦੇਖੋ ਬਾਹਰ ਦੀ ਚੀਜ਼ਾਂ ਬਿਲਕੁਲ ਬੱਚਿਆਂ ਦੀ ਹੈਲਥ ਲਈ ਅੱਛੀ ਨੀ ਹੈਗੀ ਹਨਾ ਇਸ ਕਰਕੇ ਘਰ ਦਾ
ਹਾਂ ਨਹੀਂ ਮੈਨੂੰ ਵੀ ਕਿਸੇ ਨੇ ਨਾ ਕਿਹਾ ਸੀ ਉਹ ਕਿਸੇ ਨੇ ਵੇਖਿਆ ਨਾ ਸਾਡੇ ਬੱਚੇ ਕੋਲਡ ਡਿੰਕ ਵਗੈਰਾ ਪੀ ਰਹੇ ਸੀ ਤੇ ਉਹ ਫਿਰ ਸਗੋਂ ਬੋਲਦੇ ਪਏ ਸੀਗੇ ਕਿਉਂ ਤੁਸੀਂ ਇੰਨੀ ਪਿਲਾਉਂਦੇ ਹੋ ਕੋਲਡ ਡਰਿੰਕ ਵਗੈਰਾ ਉਹ ਫੇਿਰ ਮੈਂ ਕਿਹਾ ਬੱਚੇ ਮੰਗਦੇ ਨੇ ਉਹ ਦੱਸੋ ਕੀ ਕਰਾਂ
ਹਾਂ ਨਹੀਂ ਨਹੀਂ ਨਹੀਂ ਤੁਸੀਂ ਇਹਂ ਕਰੋ ਤੁਸੀਂ ਖੁਦ ਕਹਿਨਾ ਬੱਚੇ ਕੋਲਡ ਡਰਿੰਕ ਵੀ ਨੀ ਭੁੱਲ ਗਏ ਨੇ ਤੁਸੀਂ ਲਿਆਣੇ ਹੀ ਨ ਕੋਲਡ ਡਰਿੰਕ ਭੈਣਜੀ ਦੇਖੋ ਕੋਲਡ ਡਰਿੰਕ ਦਾ ਬਹੁਤ ਨੁਕਸਾਨ ਕਰਦਾ ਤੁਹ ਮੈਂ ਕੀ ਦੱਸਾਂ ਭੈ ਜੇ ਤੁਸੀਂ ਇਹ ਬਣਾ ਕੇ ਸ਼ਰਬਤ ਰੱਖੋ ਇੱਕ ਜ ਤਾਂ ਨਿੰਬੂ ਹਾਂਜੀ ਤੁਸੀਂ ਇੱਕ ਹੋਰ ਮੈਂ ਤੁਹਾਨੂੰ ਦੱਸਦੀ ਹ ਇੱਕ ਹੋਰ ਆਉਂਦਾ ਉਹਦਾ ਸੱਤੂ ਪਾਊਡਰ ਆਉਂਦਾ ਹੈੱੂ ਪਾਊਡਰ ਪਤਾ ਹੀ ਉਹਨੂੰ ਕਹਿੰਦੇ ਨੇ ਜਿਹੜਾ ਭੁੰਨੇ ਛੋਲੇ ਨੀ ਹੁੰਦੇ ਉਹ ਪੀਸਿਆਆ ਪਾਊਡਰ ਹੁੰਦਾ ਨਾ ਤੁਸੀਂ ਉਹ ਵੀ ਬਣਾ ਕੇ ਰੱਖ ਸਕਦੇ ਹੋ ਪੈਂਚੀ ਹਾਂਜੀ ਦੇ ਜੇ ਤੁਸੀਂ ਕਾਰਾਮਕ ਮਿਕਸ ਕਰਕੇ ਕੇ ਹਾਂਜੀ ਹਾਂਜੀ ਉਹ ਵੀ ਏਦਾਂ ਹੀ ਬੱਚਿਆਂ ਨੂੰ ਪਡਰ ਪਾ ਕੇ ਦੇਖ ਸਕਦੇ ਆ ਉਹ ਵੀ ਮਤਲਬ ਸਮਰ ' ਬੜੀ ਅੱਛੀ ਡਰੀਕ ਹੈ
ਅੱਛਾ ਨਹੀਂ ਸਾਡੇ ਵੀ ਬਣਾਉਂਦੇ ਰਹਿੰਦੇ ਨੇ ਨਾ ਸਾਡੇ ਕਦੀ ਇਹ ਨੀ ਬਣਾਇਆ ਸਭ ਤੋਂ ਵਾਲਾ ਜੋ ਤੁਸੀਂ ਦੱਸ ਰਹੇ ਹੋ ਨਾ ਮਨ ਤੇ ਇਹ ਬੜਾ ਵਧੀਆ ਲੱਗਿਆ ਬੱਚਿਆਂ ਨੂੰ ਦੇਵਾਂਗੇ ਸਹੀ ਰਹਿਣਗੇ
ਹਾਂਜੀ ਨਹੀਂ ਤੁਸੀਂ ਟਰਾਈ ਕਰਨਾ ਜ਼ਰੂਰ ਭੈਣ ਜ ਤੇ ਤੁਸੀਂ ਆਪ ਕਹਿਣਾ ਤੁਸੀਂ ਸਨੂੰ ਖੁਦਨਾ ੁਕਸਾਨ ਜੀ ਵੀ ਇਹ ਤਾਂ ਤੁਸੀਂ ਮੈਨੂੰ ਬੜੀ ਵਧੀਆ ਚੀਜ਼ ਦੱਸ ਨਹੀਂ ਨਹੀਂ ਭੈਣ ਜੀ
ਮੈਂ ਬ ਤੁਸੀਂ ਜਾਂ ਤੇ ਮੈਨੂੰ ਨਾ ਭੇਜ ਦੇਣਾ ਭੋਲ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਤੇ ਇੱਕ ਵਾਰੀ ਪੀ ਕੇ ਦੇਖ ਲੈਣਗੇ ਬੱਚੇ ਬੱਚਿਆਂ ਨੂੰ ਕਿਵੇਂ ਲੱਗਦਾ ਹੈ
ਚਲੋ ਫਿਰ ਠੀਕ ਕੋਈ ਗੱਲ ਨੀ ਮੈਂ ਥੋੜਾ ਜਿਹਾ ਪਹਿਲਾਂ ਬਣਾ ਕੇ ਨਾ ਤਾਨੂੰ ਭੇਜਾਂਗੀ ਜੇ ਬੱਚੇ ਲਾਈਕ ਕਰਨਗੇ ਤੇ ਤੁਸੀਂ ਇਦਾਂ ਕਰਨਾ ਭੈਣ ਜੀ ਤੁਸੀਂ ਘਰ ਚੱਕਰ ਲਾ ਹੀ ਲੈਣਾ ਕਿੰਨੇ ਦਿਨ ਹੋ ਗਏ ਨੇ
ਹਾਂ ਉਹ ਤੇ ਗੱਲ ਹੈਗੀ ਹੈ ਨਹੀਂ ਮੈਂ ਆਣਾ ਮੈਂ ਆਣਾ ਵੀ ਤੁਹਾਡੇ ਵੱਲ
ਨਹੀਂ ਨਹੀਂ ਆਓ ਤੁਸੀਂ ਤੁਸੀਂ ਆਏ ਵੀ ਨਹੀਂ ਦੇਖੋ ਮੈਂ ਮੈਂ ਦੇਖੋ ਕੰਮ ਸਟਾਰਟ ਕੀਤਾ ਜਦੋਂ ਦਾ ਮੈਂ ਦੇਖੋ ਦੇੋ ਔਨਲਾਈਨ ਕੰਮ ਕੀਤਾ ਸੂਟ ਦਾ ਫਲਾਈਨ ਵੀ ਹੈ ਔਨਲਾਈਨ ਵੀ ਤੁਹਾਨੂੰ ਪਤਾ ਹੈ ਪਰ ਤੁਸੀਂ ਦੇਖੋ ਭੈਣਜੀ ਆਏ ਹੀ ਨਹੀਂ
ਨਹੀਂ ਸੱਚੀ ਸੱਚ ਮੈਂ ਨਾ ਟਾਈਮ ਹੀ ਨੀ ਲੱਗਿਆ ਮੈਨੂੰ ਦੱਸ ਸੀ ਉਹ ਨੇ ਕੰਮ ਸਟਾਰਟ ਕੀਤਾ ਬ ਟਾਈਮ ਸੀ ਹੀ ਲੱਗ ਪਾਇਆ ਮੈਨੂੰ ਆਉਣ ਦਾ ਦੱਸੋ ਮੈਂ ਕੀ ਕਰਾਂ
ਨਹੀਂ ਭੈਣ ਜਾਂ ਛੋਟੇ ਨੇ ਮੈਂ ਸਮਝਦੀ ਹਾਂ ਯ ਛੋਟੇ ਬੱਚੇ ਨੇ ਪਰ ਫਿਰ ਵੀ ਥੋੜਾ ਟਾਈਮ ਕੱਢੋ ਬੱਚਿਆਂ ਨਾਲ ਲੈ ਕੇ ਆਓ
ਬੱਚੇ ਬੱਚੇ ਕਿੱਥੇ ਆਉਦੇ ਸੀ ਬੱਚੇ ਇੱਕ ਤੇ ਵੱਡਾ ਹੋ ਗਿਆ ਉਹ ਖੇਡਦਾ ਰਹਿੰਦਾ ਆਪਣੇ ਯਾਰਾਂ ਨਾਲ
ਲੈ ਕੇ ਆਓ ਨਹੀਂ ਤੁਸੀਂ ਲੈ ਕੇ ਆਉਣਾ ਤੁਸੀਂ ਕਹਿਣਾ ਤੁਸੀਂ ਨਹੀਂ ਬੱਚਿਆਂ ਨੂੰ ਨਾ ਲਿਆਉਣਾ ਤੁਸੀਂ ਬੱਚਿਆਂ ਨੂੰ ਕਹਿਣਾ ਬਈ ਤੁਹਾਨੂੰ ਬੁਲਾਇਆ ਉਹਨਾਂ ਨੇ ਆਂਟੀ ਨੇ ਤੁਸੀਂ ਜਰੂਰ ਲੈ ਕੇ ਆਉਣਾ ਬਸ ਮੈਂ ਹੁਣ ਇੱਕ ਰਿਕੁਐਸਟ ਹੈਗੀ ਤੁਸੀਂ ਨਾਲ ਲੈ ਕੇ ਆਉਣਾ ਅਤੇ ਬੱਚਿਆਂ ਨੂੰ ਫਿਰ ਮੈਂ ਡਰਿੰਕਸ ਵਗੈਰਾ ਸਰ ਚੀਜ਼ਾਂ ਦਿਖਾਵਾਂਗੇ ਬੱਚੇ ਵੇਖੋ ਖੁਸ਼ ਹੋ ਜਾਣਗੇ ਇੱਕ ਵਾਰ ਘਰ ਆਏਗੇ ਬੱਚਿਆਂ ਨੇ ਖੁਸ਼ ਹੋ ਜਾਣਾਵੇ ਹਾਂਜੀ ਨਾਲੇ ਇੱਕ ਗੱਲ ਹੋਰ ਤੁਸੀਂ ਵੀ ਹੁਣ ਮੈਂ ਤੁਹਾਨੂੰ ਕਹਿਣਾ ਸੀਗਾ ਥੋੜੀ ਤੈਰਸੂਸ ਤੁਸੀਂ ਸਟਾਰਟ ਕਰੋ
ਹਾਂਜੀ ਮੇਰਾ ਵੈਸੇ ਸਰੀਰ ਕਾਫੀ
ਨਹੀਂ ਨਹੀਂ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਹੈ ਦੇਖੋ ਮੈਨੂੰ ਵੀ ਅੱਗੇ ਏਦਾਂ ਹੀ ਹੋ ਗਿਆ ਸੀ ਫਿਰ ਦੇਖੋ ਪਹਿਲੇ ਹੀ ਥੋੜ੍ਹਾ ਬੰਦਾ ਆਪਣੇ ਆਪ ਦਾ ਧਿਆਨ ਰੱਖ
ਹਾਂਜੀ ਹਾਂਜੀ ਨਹੀਂ ਬਿਲਕੁਲ ਮੈਨੂੰ ਡਾਕਟਰ ਨੇ ਕਿਹਾ ਤੁਸੀਂ ਸੈਰ ਕਰੋ ਮਤਲਬ ਜੇ ਨਹੀਂ ਹੋ ਸਕਦੇ ਨਾ ਤੁਸੀਂ ਤੁਰਿਆ ਕਰੋ ਗੋਡਿਆਂ ਚ ਦਰਦ ਹੁੰਦੀ ਨਾ ਤੇ ਸਗੋਂ ਉਹਨਾਂ ਨੇ ਕਿਹਾ ਤੁਸੀਂ ਜਿੰਨਾ ਆ ਸਕੇ ਕੰਮ ਕਰੋ ਮਤਲਬ ਤੁਹਾਨੂੰ ਥੋੜਾ ਜਿਹਾ
ਨਹੀਂ ਵੈਸੇ ਸਾਡਾ ਤਾਂ ਹੈਗਾ ਵੀ ਦੇਖੋ ਉੱਪਰ ਥੜੇ ਪੂੜੀਆਂ ਚੜ੍ਹਦੀ ਰਹਿੰਦੀ ਹੈ ਮੈਂ ਤਾਂ ਸਾਰਾ ਦਿਨ ਫਿਰ ਵੀ ਦੇਖੋ ਤਾਂ ਵੀ ਮੈਂ ਤਾਂ ਦੇਖੋ ਪਹਿਲੇ ਕੰਮ ਵਾਲੀ ਲਾਈ ਦੀ ਸੀਗੀ ਹੁਣ ਉਹ ਵੀ ਮੈਂ ਹ ਘਟਾ ਤੀ ਮੈਂ ਕਿਹਾ ਨਹੀਂ ਕੰਮ ਵਾਲੀਆਂ ਦਾ ਕੰਮ ਨੀ ਸਹੀ ਕਰਦੀਆਂ ਨਾਲੇ ਦੇਖੋ ਮੈਂ ਕਿਹਾ ਆਪ ਕਰਾਂਗੇ ਕੰਮ ਤੇ ਬੈਠ ਕੇ ਥੋੜ੍ਹਾ ਸਰੀਰ ਵੀ ਚੱਲਦਾ ਰਹਿੰਦਾ ਭੈਣ ਜੀ ਦੇਖੋ ਸਰੀਰ ਥੋੜਾ ਠੀਕ ਰਹੇਗਾ ਤੇ ਫੇਿਰ ਆਪ ਆਪਣੇ ਆਪ ਸਾਰੇ ਕੰਮ ਠੀਕ ਹਨਾ ਸਰੀਰ ਤੋਂ ਉੱਪਰ ਕੁਛ ਨੀ ਹੈ ਦੇਖੋ ਹੈਲਥ ਤੋਂ ਉੱਪਰ ਕੁਛ ਨੀ ਹੈਗਾ ਮੈਂ ਫਾਸਟ ਫੂਡ ਵੀ ਸਾਰਾ ਛੱਡ ਦਿੱਤਾ ਵਵੇ ਸਿਰਫ਼ ਹੈਲਦੀ ਚੀਜ਼ਾਂ ਮੈਂ ਖਾਂਦੀ ਹਾਂ ਹੈਲਦੀ ਚੀਜ਼ਾਂ ਹੀ ਮੈਂ ਰੱਖੀਆਂ ਦੀਆਂ ਵ ਉਹ ਦੇਖੋ ਘਰ ਹੀ ਬਣਾ ਕੇ ਹਰ ਇੱਕ ਚੀਜ਼ ਬੱਚੇ ਨੂੰ ਦੇਈ ਦੀਏ ਹਾਂਜੀ ਹੋਰ ਹੋਰ ਤੁਸੀਂ ਸੁਣਾਓ ਤੁਸੀਂ ਕਰਨਾ ਫੋਨ ਤੁਸੀਂ ਕਿੰਨਾ ਹੀ ਟਾਈਮ ਹੋ ਗਿਆ ਕਦੇ ਯਾਦ ਵੀ ਕਰ ਲਿਆ ਕਰੋ ਨਾ ਹਾਂ ਚਲੋ ਠੀਕ ਭੈਣ ਜੀ ਫਿਰ ਕਰਾਂਗੇ ਹਨਾ ਹਾਂਜੀ ਚੰਗਾ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ